ਹੈਲੋ
ਸਤਿ ਸ਼੍ਰੀ ਅਕਾਲ
ਹੈਲੋ
ਹੈਲੋ ਆਰੀਵਾਜ਼
ਹਾਂ ਹੁਣ ਆਈ ਆਵਾਜ਼ ਕੀ ਨੈਟਵਰਕ ਪ੍ਰੋਬਲਮ ਹੈ ਤੁਹਾਡਾ
ਹਾਂ ਸਾਰੇ ਪਾਸੇ ਦਾ ਹੀ ਹਾਲ ਹੈ। ਮੀ ਮਾਂ ਤੇ ਹਵਾ ਹੁਵਾ ਚਲਦੀਆਂ ਨੇ ਥੋੜ੍ਹਾ ਨੈਟਵਰਕ ਖਰਾਬ ਹੋ ਜਾਂਦਾ।
ਹਾਂ ਵਹੀ ਤੇ ਨੇੈਟਵਰਕ ਬੋਤ ਜ਼ਿਆਦਾ ਖਰਾਬ ਆ ਗਏ।
ਹਮ ਓ ਤੇ ਐ ਹੋਰ ਕੀ ਕਰ ਰਹੇ ਹੋ।
ਬ ਬੈਠੇ ਸੀ ਮੈਂ ਕਿਹਾ ਗੱਲ ਕਰ ਲਈਏ ਦਸ ਮਿਨਟ।
ਨਹੀਂ ਨਹੀਂ ਵੀਹ ਮਿੰਟ ਕਰੋ ਦੱਸ ਛੱਡ ਕੇ।
ਹਮ
ਜਿੰਨੀ ਮਰਜੀ ਕਰੋ ਤੁਸੀਂ। ਬਸ ਕੁਛ ਨੀ ਕੰਮ ਕਰਕੇ ਹੁਣ ਲੰਮੀੇ ਪਈਆਂ ਥੋੜੀ ਦੇਰ ਰੈਸਟ ਕਰਨ ਡ ਫਿਰ ਨਾਸਤਾ ਬਣਾਣਾ ਮੈਨੂੰ।
ਪੈਲਾਂ ਹਾਂਜੀ ਓਈ ਝਾੜੂ ਪੋਚਾ ਹੋ ਗਿਆ। ਫੇਿਰ ਨਾ ਗੇ ਹੁਣੇ ਆਈ ਆ। ਉਹ ਤਬਅਤੀ ਠੀ ਠੀਕ ਨੀ ਲਗਣ ਡੀ ਤਾਂ ਮ ੜਾ ਲ। ਪਾਂ ਜਾਂਦੀ ਹਾਂ ਤੇ ਮੈਨੂੰ ਉਹੀ ਗ ਲਾ ਜੇਆ ਕੁਛ ਥੋੜਾ ਖ਼ਰਾਬ ਹੋਇਆ ਪਿਆ। ਔਰ ਹਮ। ਉਹਰ ਅੰਦਰ ਅੰਦਰ ਸਰਦੀ ਵੀ ਆ ਲੱਗਦਾ।
ਹਮ
ਤੇ ਉਹੀ ਹਾਂਜੀ।
ਕਾਫੀ ਵੀ ਹੈਗਾ।
ਕਫ ਹੈ ਲੱਗਦਾ ਤਾਈਓ ਗਲਾ। ਅਜੀਬ ਜ ਖਰਾਸ਼ ਤਰ ਤਰੀਕੇ ਦਾ ਹੋਇਆ ਪਿਆ ਵਜ। ਰੁੱਖਾ ਰੁੱਖਾ ਦਾ ਟੈਬਾਂ ਲੱਗਣ ਡਿਆ ਅੰਦਰ ਗਲਾ।
ਹਮ ਤੇ ਦਵਾਈ ਉਵਾਈ ਲਈ ਕਿ ਨਹੀਂ ਕੁਛ।
ਨਹੀਂ ਹਾਲੀ ਤਾਂ ਨਹੀਂ ਦੀ ਹਾਲੀ ਤੇ ਗਰਾਰੇ ਈ ਕਰਨ ਡ ਸੀ।
ਹਮ ਇਸ ਚ ਨਾ ਇੱਕ ਉਹ ਕਰੋ ਤੁਸੀਂ ਕਿ ਇੱਕ ਐਂਟੀਬਾਇਓਟਿਕ ਨਾ ਐਂਟੀਬਾਇਓਟਿਕ ਲੈ ਲਓ।
ਹਮ ਹਮ
ਐਂਟੀਬਾਇਓਟਿਕ ਜਲਦੀ ਅਸਰ ਕਰਦੀ ਗਲੇ 'ਚ।
ਹਮ।
ਹਮ ਐਂਟੀਬਾਇਓਟਿਕ ਲੈ ਕੇ ਜਿਹੜਾ ਖਰਾਸ਼ਰਾਸ਼ ਜਿਹੜੀ ਕਫ ਖਾਂਸੀ ਹੈਗੀ ਨਾ।
ਹਾਂਜੀ।
ਉਹ ਉਸ ਵੇਲੇ ਥੋੜਾ ਜਿਹਾ ਜਲਦੀ ਹੀ ਉਹ ਕਰਦੇ।
ਹਮ ਹਾਂ ਲੈ ਕੇ ਵੇਖਦੀਆਂ। ਉਹੀ ਮੈਨੂੰ ਲੱਗਦਾ ਸਰਦੀ ਵਿਚ ਹੀ ਅੰਦਰ।
ਹਾਂ ਸਰਦੀ ਕਰਕੇ ਹੀ ਹੈ ਗਲਾ ਜਿਹੜਾ ਖ਼ਰਾਬ ਹੁੰਦਾ ਸਰਦੀ ਕਰਕੇ। ਕੱਫ ਕਰਕੇ ਖੰਘ ਆਉਂਦੀ ਹੈ ਫਿਰ ਖੰਘ ਵੀ ਲੱਗਦੀ ਇਹਦੇ ਨਾਲ ਹੀ। ਉਹ ਅੱਜ ਕਲ ਉਹ ਮੌਸਮ ਇਸ ਤਰ੍ਹਾਂ ਚੱਲ ਰਿਹਾ ਗਰਮ ਠੰਡਾ। ਗਰਮ ਠੰਡਾ ਉਸ ਤਰ੍ਹਾਂ ਮੌਸਮ ਚੱਲ ਰਿਹਾ।
ਹਾਂਜੀ ਹਾਂਜੀ
ਤੇ ਬੰਦਾ ਕੁਝ ਜੋ ਥੋੜਾ ਜਿਹਾ ਖੱਟਾ ਖਾ ਲੈ ਜਾਂ ਥੋੜਾ ਜਿਹਾ ਉਹ। ਹੈਂ
ਉਹ ਚਿੜੀਆਂ ਨੂੰ ਨਾ ਰੋਟੀ ਨੀ ਪਾਈ ਅੱਜ ਅਸੀਂ ਕੋਈ ਗੁੜੀਆਂ ਨੂੰ ਕਹਿਣ ਡੀ ਮੈਂ। ਕੇ ਦਾਣੇ ਪਾ ਦੇ ਉਹਨਾਂ ਨੂੰ ਸਿੱਕਾਂ ਮਾਰਨ ਦੀਆਂ ਹੀ। ਹਮ ਉਹੀ ਸਵੇਰੇ ਪਾ ਦਿੰਦੀ ਆਂ। ਫਿਰ ਦੋ ਰੱਖੀਆਂ ਵਾ।
ਅੱਛਾ ਦੋ ਹੈਗੀਆਂ ਨੇ ਹਮ ਹਮ ਹਮ ਆਹੀ ਨਾ ਆਵਾਜ ਦੋ ਰੱਖੀਆਂ ਨੇ। ਇਹਨਾਂ ਦੀ ਸਾਰ ਸੰਭਾਲ ਤੇ ਬਹੁਤ।
ਵਾਈਫਾਈ ਡੱਬੇ ਥੱਲੇ ਹਾਂਜੀ ਨਹੀਂ ਇਹਨਾਂ ਦੀ ਜ਼ਿਆਦਾ ਨਹੀਂ ਕਰਨੀ ਪੈਂਦੀ।
ਹਮ ਹਮ ਹਮ
ਇਹ ਏਸ ਤਰ੍ਹਾਂ ਹੀ ਜ਼ਿਆਦਾ ਰਹਿ ਜਾਂਦੀਆਂ ਹਾਂਜੀ ਸਾਨੂੰ ਸਾਲ ਹੋ ਗਿਆ ਰੱਖੀਆਂ ਨੂੰ ਨਿੱਕੀਆਂ ਨਿੱਕੀਆਂ ਜਿਆਂ ਹੀ ਹੁੰਦੀਆਂ ਜਦੋਂ ਹੁੰ ਰੰਗ ਇੱਕ ਪੀਲੀ ਰੰਗ ਦੀ ਤੇ ਇੱਕ ਹਰੇ ਰੰਗ ਦੀ
ਅੱਛਾ ਛੋਟੀ ਛੋਟੀਆਂ ਸੀ ਜਦੋਂ ਲੈ ਕੇ ਆਇਆ ਸੀ
ਹਾਂਜੀ ਛੋਟੀਆਂ ਸੀ ਇੱਕ ਪੂਰੀ ਜਿਹੜੀ ਪਿੱਲੀ ਵਾਲੀ ਉਹ ਪੂਰੀ ਪਿੱਲੀ ਸੀ ਹਰੀ ਵਾਲੀ ਪੂਰੀ ਹਰੀ ਤੇ ਹੁਣ ਉਹ ਦੇ ਰੰਗ ਥੋੜੇ ਚੇਂਜ ਹੋ ਗਏ ਆ ਹਾਂ ਪਿੱਲੀ ਵਾਲੀ ਥੋੜੀ ਥੱਲੋਂ ਹਰੀ ਹੋ ਗਈ ਉਤੋਂ ਬਰਾਊਨ ਹੋ ਗਈ ਹਲਕੀ ਔਰ ਜਿਹੜੀ ਹਰੀ ਵਾਲੀ ਸੀ ਇਹਦੇ ਪੰਖ ਥੋੜੇ ਕਾਲੇ ਕਾਲੇ ਹੋ ਗਏ ਹਾਂਜੀ ਪੰਖ ਬੜੀ ਸੋਹਣੀ ਹੈ ਤੇ ਅਹ ਹਰੀ ਵਾਲੀ ਦੇ ਬੜੀ ਸੋਹਣੀ ਪੂਛ ਇਕਦਮ ਮੋਰਨੀ ਵਰਗੀ ਜਿਦਾ ਮੋਰਨੀ ਹੁੰਦੀ
ਹਮ ਹਮ ਇਹ ਰੱਖ ਲਓ ਤੇ ਮਤਲਬ ਹਾਂ ਚੰਗਾ ਲੱਗਦਾ ਟਾਈਮ ਪਾਸ ਵੀ ਹੋ ਜਾਂਦਾ ਪਰ ਬੋਰ ਬੋਰ ਨੀ ਲੱਗਦਾ ਬੰਦੇ ਨੂੰ ਜਿਸ ਤਰ੍ਹਾਂ ਬੋਰ ਹੁੰਦਾ ਤੇ ਇਹਨਾਂ ਨੂੰ ਥੋੜਾ ਜਿਹਾ ਲੱਗ ਲਓ ਇਹਨਾਂ ਦੇ ਇਹਨਾਂ ਦੇ ਨਾਲ ਹਾਂ ਇਹਨਾਂ ਦੇ ਨਾਲ ਲੱਗ ਜਾਓ ਤੇ ਠੀਕ ਲੱਗਦਾ
ਹਾਂ ਕਿਵੇਂ
ਏ ਇਹ ਬਾਹਰ ਜਿਹੜੇ ਬਾਹਰ ਦੇਸ਼ ਹਾਂ ਬਾਹਰ ਦੇਸ਼ ਨੇ ਬਾਹਰ ਦੇਸ਼ 'ਚ ਕੁੱਤੇ ਰੱਖੇ ਰਹਿੰਦੇ ਨੇ ਇਸ ਕਰਕੇ ਹੀ ਰੱਖੇ ਰਹਿੰਦੇ ਨੇ ਕਿ ਉਹ ਇੱਕ ਤਾਂ ਟਾਈਮ ਪਾਸ ਹੁੰਦਾ ਉਹਨਾ ਦੇ ਨਾਲ ਔਰ ਕੀ ਹੈ ਕਿ ਮਤਲਬ ਉੱਥੇ ਬਜ਼ੁਰਗ ਲੋਕ ਜ਼ਿਆਦਾ ਰਹਿੰਦੇ ਨੇ, ਤੇ ਤੇ ਮਤਲਬ ਸਾਰੇ ਜਿਹੜੇ ਯੰਗ ਯੰਗ ਜਨਰੇਸ਼ਨ ਨੇ ਉਹ ਆਪਣੇ ਕੰਮ 'ਚ ਨਿਕਲ ਜਾਂਦੀ ਏ ਤੇ ਬਜ਼ੁਰਗ ਜ਼ਿਆਦਾ ਰਹਿੰਦੇ ਨੇ ਉੱਥੇ ਤੇ ਉਹ ਇਸ ਕਰਕੇ ਪੈਟ ਪਲਦੇ ਨੇ ਇਸ ਕਰਕੇ ਪੈਂਟ ਰੱਖਦੇ ਨੇ ਕੁੱਤਾ ਰੱਖ ਲਿਆ ਇਕ ਚੀੜੀਆਂ ਰੱਖ ਲਈਆਂ ਕਿ ਚਲੋ ਟਾਈਮ ਪਾਸ ਵੀ ਹੁੰਦਾ ਰਹਿੰਦਾ ਚੰਗਾ ਵੀ ਲੱਗਦਾ ਘਰ 'ਚ ਘਰ ਕੁਛ ਇਸ ਤਰ੍ਹਾਂ ਲੱਗਦਾ ਕਿ ਕੋਈ ਬੰਦਾ ਹੈਗਾ
ਹਾਂਜੀ ਉਹ ਤੇ ਆ ਇੱਥੇ ਇਹਨਾਂ ਨੂੰ ਛੱਡ ਵੀ ਨੀ ਸਕਦੇ ਪਹਿਲੇ ਤਾਂ ਤੁਸੀਂ ਲਏ ਅੱਛਾ।
ਕੱਲ ਅਸੀਂ ਵੀ ਗਏ ਸੀ ਦੋਸਤ ਦੇ ਹੋਟਲ ਦਾ ਉਦਘਾਟਨ ਸੀ।
ਅੱਛਾ।
ਤੇ ਫਿਰ ਉੱਥੇ ਹੀ ਬਹੁਤ ਟਾਈਮ ਲੱਗਿਆ ਰਾਤ ਨੂੰ
ਹਾਂਜੀ
ਫਿਰ ਉਹ ਗਏ ਤੇ ਮਤਲਬ ਉੱਥ ਖਾਣਾ ਤੇ ਕੁਛ ਨਹੀਂ ਸੀ ਉਹ ਥੋੜਾ ਮੌਸਮ ਵੀ ਠੰਡਾ ਗਰਮ ਚੱਲ ਰਿਹਾ ਤੇ ਮੇਰਾ ਵੀ ਥੋੜੀ ਤਬੀਅਤ ਠੀਕ ਨੀ
ਅੱਛਾ ਤੁਹਾਨੂੰ ਕੀ ਹੋ ਗਿਆ।
ਤੇ ਖਾਣਾ ਉਸ ਤਰ੍ਹਾਂ ਵੀ ਮੈਂ ਪਾਰਟੀ ਦਾ ਕੁੱਝ ਵੀ ਨੀ ਖਾਂਦਾ ਨਾ ਬਾਹਰ ਪਤਾ ਨੀ ਕਿਸ ਤਰ੍ਹਾਂ ਹਲਵਾਈ ਬਣਾਉਂਦੇ ਨੇ ਕੀ ਕਰਦੇ ਨੇ ਤੇ ਇੱਛਾ ਨਹੀਂ ਹੁੰਦੀ ਫਿਰ ਖਾਣ ਦੀ
ਹਾਂ ਹਾਂ ਜਿਨੇ ਵੇਖਿਆ ਹੋਵੇ ਕਿਸੇ ਤਰਾ ਬਣਦਾ ਤੇ ਉਹ ਫਿਰ ਨਹੀਂ ਖਾ ਸਕਦਾ ਆਈ
ਹਾਂ ਹਾਂ ਉਹੀ ਤੇ ਫਿਰ ਉਹ ਖਾਣ ਦੀ ਇੱਛਾ ਨਹੀਂ ਹੁੰਦੀ ਕਿ ਕਿਸ ਤਰ੍ਹਾਂ ਕੀ ਬੰਨਿਆ ਕਿਹੜੇ ਹੱਥਾਂ ਨਾਲ ਕੀ ਕਿਸ ਤਰ੍ਹਾਂ ਬਣਾਇਆ ਹੱਥ ਸਾਫ਼ ਵੀ ਕੀਤੇ ਨੇ ਕਿ ਨਹੀਂ ਪੰਜਾਹ ਸਕਾਰ ਦੀ ਫਿਰ ਗੱਲਾਂ ਆ ਜਾਂਦੀਆਂ ਨੇ ਤੇ ਉਹ ਫਿਰ ਉਸ ਤਰ੍ਹਾਂ ਬੁਲਾਉਂਦੇ ਨੇ ਤੇ ਫਿਰ ਮੈਂ ਕਿਹਾ ਉਹ ਘਰ ਜਾ ਕੇ ਰੋਟੀ ਖਾਵਾਂਗੇ ਫਿਰ ਜਾ ਕੇ ਤੇ ਉਹ ਰਾਤ ਨੂੰ ਆ ਨੂੰ ਬੜਾ ਲੇਟ ਹੋ ਗਿਆ ਉੱਥੇ ਕੀ ਪਹਿਚਾਣ ਵਾਲੇ ਵੀ ਮਿਲ ਗਏ ਤੇ ਫਿਰ ਉਹਨਾਂ ਦੇ ਨਾਲ ਗੱਲਾਂ ਬਾਤ ਕਰਦੇ ਹਾਂ ਵਧੀਆ ਬਣਾਇਆ ਦੋ ਮੰਜ਼ਿਲਾਂ ਬਣਾਇਆ ਸ਼ਾਦੀ ਵਿਆਹ ਸ਼ਾਦੀ ਵਿਆਹਲੀ ਲਈ ਬਣਾਇਆ ਉਹਨੇ ਚੰਗਾ ਇੱਕ ਹੋਲਾ ਚੰਗਾ ਇੱਕ ਖੁੱਲਾ ਥੱਲੇ ਬਣਾਇਆ ਬਹੁਤ ਵੱਡਾ
ਹਾਂ।
ਤੇ ਨਾਲ ਪੂਰੇ ਰੂਮ ਬਣਾਏ ਨੇ ਲਾਈਨ ਨਾਲ ਹਨਾ ਤੇ ਉਹਦੇ ਬਾਅਦ ਕੀ ਸਟੇਜ ਬਣਾਇਆ ਨਾਲ ਨੇ,
ਹਾਂ।
ਤਾਂ ਕਿ ਜਿਸ ਤਰ੍ਹਾਂ ਕਿਸੇ ਨੇ ਅੰਦਰ ਕੰਮ ਕਰਨਾ ਹੋਏ ਤੇ ਅੰਦਰ ਹੀ ਉਹਨਾਂ ਦੇ ਲਈ ਸਟੇਜ ਬਣਾ ਤਾ,
ਹੂੰ,
ਫਿਰ ਇੱਕ ਉਹ ਫਿਰ ਉਹਨਾ ਦੇ ਇੱਕ ਹਿੰਦੂ ਵਿਆਹ ਚ ਨਾ ਉਹ ਮੰਡਪ ਲੱਗਦਾ ਹੈ।
ਅੱਛਾ ਅੱਛਾ,
ਤੇ ਮੰਡਪ ਦੀ ਥਾਂ ਮੰਡਪ ਦੀ ਥਾਂ ਵੀ ਆ ਅੱਟ ਤੋਂ ਬਣਾਈ ਉਹਨੇ ਤੇ ਮਤਲਬ ਉਹ ਚੰਗਾ ਬਣਾਇਆ ਪੂਰਾ ਮਤਲਬ ਥੱਲੇ ਪੂਰਾ ਇੰਨਾ ਵੱਡਾ ਹਾਲ ਕਰਕੇ ਰੂਮ ਦੇ ਤੇ ਸਟੇਜ ਦੇਤਾ ਮੰਡਪ ਵਾਲਾ ਜਗ੍ਹਾ ਦੇਤੀ।
ਅੱਛਾ,
ਹਾਲ ਸੀ।
ਹੂੰ,,,
ਪਰ ਉਹੀ ਹੈ ਥੋੜਾ ਜਿਹਾ ਉਹ ਕਲਰ ਹਾਂ ਪਰ ਉਹੀ ਹੈ ਨਾ ਥੋੜਾ ਕਲਰ ਵਲਰ ਟਾਈਲ ਵਾਈਲ ਨਾ ਥੋੜਾ ਚੰਗੀ ਨੀ ਲਗਾਈ ਥੋੜਾ ਜਿਹਾ ਉਹਦਾ ਲੁੱਕ ਥੋੜ੍ਹਾ ਜਿਹਾ ਖ਼ਰਾਬ ਆ ਰਿਹਾ ਉਸ ਦੇ ਨਾਲ
ਅੱਛਾ ਜੀ
ਤੇ ਬਾਕੀ ਹੈ ਤੇ ਬਹੁਤ ਖੁੱਲਾ ਬਣਾਇਆ ਚੰਗਾ ਵਧੀਆ ਬਣਾਇਆ। ਫਿਰ ਇੱਕ ਪੋਰਸ਼ਨ ਉੱਤੇ ਜਿਹੜਾ ਬਣਾਇਆ ਉਸ ਚ ਵੀ ਉਹਨੇ ਰੂਮ ਬਣਾਏ ਨੇ ਔਰ ਇੱਕਦਮ ਬਹੁਤ ਵੱਡਾ ਫੁੱਲਾਂ ਹਾਲ ਬਣਾਇਆ
ਹੈਂ।
ਮਤਲਬ ਦੋ ਪਾਰਟੀਆਂ ਆਰਾਮ ਨਾਲ ਨਿਪਟ ਸਕਦੀਆਂ ਨੇ ਉੱਤੇ ਵੀ ਔਰ ਥੱਲੇ ਵੀ, ਅਗਰ ਮੰਤਲਬ ਕਿਸੇ ਦਾ ਬਅ ਹੋਏ ਜਾਂ ਕਿਤੇ ਸਗਾਈ ਵਗਾਈ ਦਾ ਕਾਰਯਕ੍ਰਮ ਹੋਏ ਨਾ
ਹੂੰ-ਹੂੰ,
ਤੇ ਉੱਤੇ ਵੀ ਥੱਲੇ ਉੱਤੇ ਵੀ ਚੰਗੀ ਤਰ੍ਹਾਂ ਨਿਪਟ ਸਕਦਾ ਤੇ ਥੱਲੇ ਵੀ ਚੰਗੀ ਤਰ੍ਹਾਂ ਨਿਪਟ ਸਕਦੈ।
ਅੱਛਾ ਹੂੰ,
ਔਦੇ ਬਾਅਦ ਫੇਰ ਔਨੇ ਔਥੇ ਲੋਨ ਬਣਾਇਆ ਬੋਤ ਵੱਡਾ
ਅੱਛਾ।
ਮਤਲਬ ਡੇਢ ਦੋ ਹਜ਼ਾਰ ਆਦਮੀ ਆਰਾਮ ਨਾਲ ਰੋਟੀ ਖਾ ਸਕਦੈ ਖੜੇ ਕੋਈ ਦਿੱਕਤ ਨੀ ਕਿਸੇ ਨੂੰ ਤੇ ਇੰਨਾ ਖੁਲਾ ਬਣਾਇਆ ਮਤਲਬ
ਹੂੰ ਨਈ ਖੁੱਲ੍ਹੇ ਖੁੱਲੇ ਹੀ ਅੱਜ-ਕੱਲ੍ਹ ਲੋਕੀ ਜਾਦਾ ਵੇਖਦੇ ਆ ਕਿ ਖੁਲਾ- ਖੁਲਾ ਹੋਵੇ,
ਹਾਂ ਥੋੜ੍ਹਾ ਖੁੱਲ੍ਹਾ ਹੋਵੇ ਸ਼ੈਰ ਤੋਂ ਥੋੜ੍ਹਾ ਜੇਹਾ ਬਾਰ ਹੋਵੇ। ਸ਼ੋਰਗੁਲ ਸ਼ੋਰਗੁਲ ਤੋਂ ਦੂਰ ਲੈਂਦੇ ਨੇ ਨਾ ਲੋਕ ਹਾਂ ਤੇ ਫੇਰ ਔਸ ਕਰਕੇ ਨਾ ਔ ਪਾਰਕਿੰਗ ਵੀ ਬੋਤ ਵੱਡੀ ਬਣਾਈ ਗੱਡੀਆਂ ਖੜਨ ਲਈ ਤੇ ਨਾਲ ਨਾਲ ਔਨਾਂ ਦਾ ਬੋਤ ਵੱਡਾ ਪਲਾਟ ਹੈਗਾ ਨਾ ਵੀਹ ਏਕੜ ਦਾ ਪਲਾਟ ਹੈਗਾ ਔਨਾਂ ਦਾ ਤੇ ਜਗ੍ਹਾ ਔਨਾਂ ਦੇ ਕੋਲ ਪਰਯਾਪਤ ਹੈ ਕੀ ਏ। ਤੇ ਦੋ ਏਕੜ ਚ ਔਨਾਂ ਨੇ ਫਾਰਮ ਬਣਾ ਲਿਆ। ਏ ਬਣਾ ਲਿਆ ਸ਼ਾਦੀ ਸ਼ਾਦੀ ਮੈ ਤੇ ਹਲਾਂ ਨਾ,
ਹੰ ਹੰ
ਤੇ ਫੇਰ ਔਈ ਔਨਾਂ ਦੇ ਕੋਲ ਮਤਲਬ ਥਾਂ ਬਹੋਤ ਇਥੇ ਪਾਰਕਿੰਗ ਵਾਰਕਿੰਗ ਸਾਰਾ ਕੁ ਕੁਝ ਔਨਾ ਕੋ ਮਿਲ ਗਿਆ ਆਪਣੀ ਆਪਣੇ ਹੀ ਮਿਲ ਗਿਆ ਕਿਸੇ ਤੋਂ ਲੈਣ ਦੀ ਲੋੜ ਈ ਨੀ ਪਈ, ਹਮ ਤੇ ਫੇਰ ਔਈ ਔਥੇ ਖੜੇ ਰੇ ਫੇਰ ਦੋਸਤ ਯਾਰਾਂ ਨਾਲ ਗੱਲਾਂ ਕਰਦੇ ਰੇ
ਹਾਂਜੀ ਹਹ ਦੋਸਤ ਵਸਤੋ ਨਾਲ ਗੱਲ ਕਰਦੇ ਆ ਫਿਰ ਟੈਮ ਨਿਕਲ ਜਾਂਦਾ ਪਤਾ ਨੀ ਲੱਗਦਾ।
ਹੂੰ ਸਾਢੇ ਗਿਆਰਾਂ, ਬਾਰਾਂ ਵੱਜ ਗੇ ਫੇਰ ਸਾਢੇ ਗਿਆਰਾਂ, ਬਾਰਾਂ ਵਜੇ ਫੇਰ ਨਿਕਲੇਆ ਔਥੋ ਤੇ ਆਯਾ ਫੇਰ ਘਰ ਪੋਂਚੇਯਾ ਫੇਰ ਘਰ ਆ ਕੇ ਮੂੰਹ ਮੁਹ ਹੱਥ ਧੋ ਕੇ ਰੋਟੀ ਖਾਧੀ ਰਾਤ ਨੂੰ ਸਾਢੇ ਬਾਰਾਂ ਵਜੇ। ਤੇ ਸਾਢੇ ਬਾਰਾਂ ਵਜੇ ਜਿਸ ਤਰ੍ਹਾਂ ਈ ਰੋਟੀ ਖਾਧੀ ਤੇ ਬਸ ਪੰਜ ਦਸ ਮਿੰਟ ਹੀ ਬੈਠੇ ਬੈਠੇ ਹੋਣਗੇ, ਬੈਠੇ ਹੋਵਾਂਗੇ। ਤੇ ਲਾਈਟ ਗੁਲ ਹੋਗੀ ਲਾਈਟ ਗੁਲ ਹੋਗੀ ਤੇ ਬੜਾ ਪਰੇਸ਼ਾਨੀ ਤੇ ਗਰਮੀ ਏਨੀ ਤੇਜ਼।
ਹਮ ਹਮ ਹਾਂ
ਤੇ ਫੇਰ ਅਸੀਂ ਫੇਰ ਬੈਠੇ ਰੇ, ਫਿਰ ਬੈਠੇ ਰੇ ਤੇ ਏਕ ਡੇਢ ਘੰਟੇ ਲਾਈਟ ਹੀ ਨੀ ਆਏ। ਬੱਤੀ ਨੀ ਆਈ ਤੇ ਫੇਰ
ਹਾਂਜੀ।
ਤਾਂ ਔਥੇ ਬਿਜਲੀ ਔਫਿਸ
ਹੰ, ਹਾਂਜੀ- ਹਾਂਜੀ। ਅੱਛਾ ਹਾਂਜੀ ਆ ਰੀ ਵਾਜ।
ਆ ਰੀ ਬਿਜਲੀ ਆਫਿਸ ਸੇ ਫੋਨ ਕੀਤਾ।
ਅੱਛਾ।
ਤੇ ਬਿਜਲੀ ਆਫਿਸ ਚ ਫੋਨ ਕਰਕੇ ਫੇਿਰ ਔਹ ਪੁੱਛਿਆ ਤੇ ਕੈਂਦੇ ਔਨੇ ਆ ਜੇਗੀ ਦਸ ਪੰਦਰਾਂ ਮਿੰਟ ਛਾਕ ਆ ਜੇਗੀ। ਤੇ ਮੈਂ ਕਿਹਾ ਠੀਕ ਹੈ ਮੈਂ ਕਿਹਾ ਠੀਕ ਹੈ ਤੇ ਫਿਰ ਉਹ ਫੋਨ ਰੱਖਿਆ ਹੀ ਸੀ ਤੇ ਪੰਜ ਦਸ ਮਿੰਟ ਬਾਅਦ ਲੈ ਬੱਤੀ ਵੀ ਆ ਗਈ।
ਹਾਂਜੀ ਅੱਛਾ
ਤੇ ਸੋਣ ਨੂੰ ਸੋਣ ਸੋਣ ਨੂੰ ਬੜਾ ਲੇਟ ਹੋ ਗਿਆ ਫਿਰ ਰਾਤ ਨੂੰ ਬੜਾ ਲੇਟ
ਅ ਹਾਂ ਫਿਰ ਨੀਂਦ ਕਿੱਥੇ ਪੂਰੀ ਹੁੰਦੀ ਨੀਂਦ ਨਾ ਪੂਰੀ ਹੋਵੇ ਤੇ ਹੋ ਜਾਂਦਾ ਵਾ
ਹਾਂ ਨੀਂਦ ਨੀ ਪੂਰੀ ਹੁੰਦੀ ਤੇ ਬੜਾ ਫਿਰ ਉਹ ਹੁੰਦਾ ਨਾ ਸਵੇਰੇ ਫਿਰ ਬੰਦੇ ਨੂੰ ਉੱਠਣਾ ਬੜਾ ਦਿੱਕਤ ਹੁੰਦੀ ਫਿਰ ਕੰਮ ਚ ਜਾਣਾ ਹੈ ਕਰਨਾ ਹੋ ਬੰਦਾ ਤੇ ਬੜੀ ਦਿੱਕਤ ਹੁੰਦੀ ਹੈ ਤੇ ਸਾਡਾ ਉਸ ਤਰ੍ਹਾਂ ਕਿ ਨੌ ਵਜੇ ਅਸੀਂ ਨਿਕਲ ਜਾਂਦੇ ਹਾਂ ਕੰਮ ਚ
ਅੱਛਾ ਹਾਂ ਫਿਰ ਦਿਨ
ਡੇਢ ਸੌ ਤੇ ਕਿੱਥੇ ਬੰਦਾ ਜਲਦੀ ਉੱਠੇਗਾ ਤੇ ਕਿੱਥੇ ਜਾਏਗਾ
ਹੂੰ ਦਿਨ ਪਰ ਫਿਰ ਓ ਤਰ ਆਰਾਮ ਨੀ ਹੋਣਾ ਬਾਹਰ
ਛੇ ਵਜੇ ਉੱਠ ਗਿਆ ਸੀ ਫਿਰ ਮੈਂ ਛੇ ਵਜੇ ਉੱਠ ਕੇ ਫਿਰ ਹੁਣ ਦੇਖੋ ਨਾਸ਼ਤਾ ਵਸ਼ਤਾ ਕਰਕੇ ਫਿਰ ਨੀ ਦੁਕਾਨ ਜਾਊਂਗਾ
ਹਾਂ। ਉਹ ਤੇ ਉਹ ਨੀਂਦ ਇੱਕ ਵਾਰੀ ਉਤਰ ਵੀ ਖੁੱਲ ਜਾਂਵੇ ਫਿਰ ਨੀਂਦ ਨੀ ਆਉਂਦੀ ਫਿਰ ਟਿੱਕਿਆ ਰਹਿ
ਨੀਂਦ ਨਹੀਂ ਆਂਦੀ ਨਾ ਇੱਕ ਵਾਰੀ ਖੁੱਲ ਜਾਏ ਜਾ ਲੇਟ ਸੋਈਏ ਨਾ ਤੇ ਫਿਰ ਰੂਟੀਨ ਵਿਗੜੇ ਮਤਲਬ ਹੁੰਦਾ
ਹਾਂਜੀ ਠੀਕ ਆ ਹਾਂਜੀ ਹਾਂਜੀ ਠੀਕ